ਕੌਣ ਬੋਲ ਰਹੇ ਹੋ ਹੈਲੋ- ਦੀਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ- ਹਾਂਜੀ ਸਭ ਵਧੀਆ ਤੁਸੀ ਸੁਣਾਓ ਹਾਂਜੀ ਖਾ ਲਿਤਾ ਹੈ। ਅਜ ਕੁਛ ਨੀ ਅਜ ਚਾਵਲ ਬਨਾਏ ਸੀ। ਨਹੀ- ਨਹੀ- ਕੋਲੇਜ ਵਿਚ ਹਾਂ। ਹੋਰ ਨਹੀ ਕੋਲੇਜ ਨਹੀ ਪੜ੍ਹਦਾ
ਹਾਂ-
ਕਮ ਕਰਦੇ ਕਮ ਕਰਦੇ ਹੋਗੇ ਹੋਰ
ਹਾਂਜੀ ਕਮ ਕਰਦੇ ਨੇ-
ਅੱਛਾ- ਅੱਛਾ- ਕੇ ਕਲੇਜ ਪੂਰਾ ਕੰਪਲੀਟ ਕੀਤਾ ਤੁਸੀ ਅਛਾ ਜੀ ਅਛਾ-
ਹੋਰ ਸੁਣਾਓ ਸਭ ਵਧੀਆ।
ਹੋਰ ਘੁੰਮਣ ਗਏ ਇਸ ਵਾਰ ਛੁਟੀਆ ਚ' ਕਿਦਰੇ
ਨਹੀ ਗਈ ਨੀ-
ਨਹੀ ਗਈ- ਅੱਛਾ- ਅੱਛਾ ਰੋਜ ਚਲੇ ਜਾਂਦੇ ਵੈਸੇ ਘੁੰਮਣਾ ਵਧੀਆ ਹੈ।
ਗਈ ਸੀ ਇਕ ਦਿਨ ਲਾ ਕੇ ਆ ਗਏ-
ਇਹ ਦੇਹਰਾਦੂਨ ਗਏ ਸੀ ਤੁਸੀ ਜਾਏ ਆਉਂਦੇ
ਮਾਲਦੇਨ ਅੱਛਾ
ਹਾਂ-
ਖਾਣ ਪੀਣ ਦਾ ਸਵੇਰ ਆਪਣੇ ਨਾਲ ਲੈ ਕੇ ਗਏ ਸੀ ਜਾਂ ਕੁਛ ਓਧਰੋ ਹੀ।
ਨਹੀ- ਨਹੀ-
ਅੱਛਾ- ਅੱਛਾ ਵੀ ਹਲਵਾਈ ਵਗੈਰਾ ਲੈ ਗਏ ਸੀ ਜਾ ਵੈਸੇ ਚਿਪਸ ਵਗੈਰਾ ਪੈਟੀ
ਨਹੀਂ ਨਹੀਂ ਘਰ ਚ' ਹੀ ਬਣਾ ਕੇ ਲੈ ਗਏ ਸੀ
ਉਥੇ ਪਤਾ ਨਹੀ ਕੀ
ਹਾਂਜੀ ਨਹੀਂ ਅੱਛਾ ਸਹੀ ਗੱਲ ਹੈ। ਘਰ ਚ' ਵੀ ਬੰਦਾ ਬਣਾ ਕੇ ਖਾ ਲੈ ਨਹੀਂ ਉਹ ਹੋਰ ਕਿਥੇ ਵੀ ਨੀ ਗਏ
ਅੱਛਾ ਅੱਛਾ ਹਾਂਜੀ ਹਾਂਜੀ ਮੈਂ ਤੇ ਦਿੱਲੀ ਗਿਆ ਸੀ ਗੁੜਗਾਵ ਵੀ ਗਿਆ ਸੀ ਦੇਹਰਾਦੂਨ ਵੀ ਗਿਆ ਇਕ ਵਾਰ ਤੇ ਅੰਮ੍ਰਿਤਸਰ ਵੀ ਹੋ ਆਇਆ ਇੱਕ ਵਾਰ
ਚੰਗੀ ਗੱਲ ਹੈ। ਚੰਗੀ ਗੱਲ ਹੈ। ਚੰਗੀ ਗੱਲ ਹੈ
ਹੋਰ ਸਭ ਸਭ ਠੀਕ ਹੈ। ਘਰ ਚ ਸਭ ਠੀਕ ਠਾਕ
ਹਾਂਜੀ- ਹਾਂਜੀ- ਹਾਂਜੀ ਸਭ ਠੀਕ ਤੁਸੀਂ ਦਸੋ
ਹੋਰ ਸੁਣਾਓ।
ਪੈ ਗਈ। ਸਹੀ ਗੱਲ ਹੈ ਉਹਨਾਂ ਦੀ ਕਿਰਪਾ ਹੀ ਹੈ। ਨਾਸ਼ਤੇ ਚ ਕੀ ਖਾਧਾ ਸੀ ਅੱਜ?
ਹੈਂ
ਨਾਸਤੇ ਚ ਕੁਛ ਨੀ।
ਜੀ ਘਰ ਦੀ ਰੋਟੀ ਬਣਾ ਲਈ ਸੀ। ਹਾਂ ਅਸੀਂ ਇਹ ਤੇ ਆਲੂ ਨੇ ਪਰਾਂਠੇ ਖਾਧੇ ਨੇ ਤੇ ਦੁਪਹਿਰੇ ਦਾਲ ਚਾਵਲ ਖਾਧੇ ਸੀ।
ਅੱਛਾ।
ਹੈਲੋ।
ਹੈਲੋ। ਹੋਰ ਦੱਸੋ
ਤੁਹਾਡੀ ਆਵਾਜ਼ ਨਹੀਂ ਆ ਰਹੀ ਕੱਟ- ਕੱਟ ਕੇ ਆ ਰਹੀ ਹੈ ਕੱਟ ਕੱਟ ਕਿਦੀ ਅਵਾਜ ਆ ਰਹੀ ਹੈ, ਸਾਡੀ ਆਈ-ਹੁਣ ਹੁਣ -ਆਈ ਸਹੀ ਹੁਣ ਆਈ ਹੈ ਸਿਗਨਲ ਨਹੀ, ਆ ਰਿਹਾ ਹੋਣਾ ਗਰਮੀ, ਹੈਗੀ ਹੈ
ਹੋਰ ਦੱਸੋ
ਹੋਰ ਸਭ ਵਧੀਆ